ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਕਿਵੇਂ ਹੋ?
ਵਧੀਆ, ਤੁਸੀਂ ਮੈਨੂੰ ਦੱਸੋ ਤੁਸੀਂ ਕਿਹੜਾ ਪਾਕਿਸਤਾਨੀ ਡਰਾਮਾ ਦੇਖ ਰਹੇ ਹੋ। ਕੀ ਹੈ ਉਹਦੇ ਵਿੱਚ ਕੀ ਨੇ।
ਮੈਂ ਦੇਖ ਰਹੀ ਆ। ਇੱਕ ਤਾਂ ਮੈਂ ਦੇਖ ਰਹੀ ਹਾਂ ਹਮ ਰਾਹੀ। ਇੱਕ ਮੈਂ ਦੇਖ ਰਿਹਾ, ਵਿੰਟਰ ਲਵ। ਵਿੰਟਰ ਲਵ ਤਾਂ ਹੈਗਾ ਬੜਾ ਹੀ ਇੰਟਰਸਟਿੰਗ, ਹਮਰਾਹੀ- ਵੀ ਹੈ ਤਾਂ ਇੰਸਟਗ ਬਟ ਉਹ ਥੋੜਾ ਜਿਹਾ ਸੈਡ ਤੇ ਇਮੋਸ਼ਨਲ ਆ। ਦੱਸੋ ਤੁਹਾਨੂੰ ਮੈਂ- ਕਿਹਦੀ ਸਟੋਰੀ ਦੱਸਾਂ।
ਪਹਿਲਾਂ ਤਾਂ ਇੰਟਰਸਟਿੰਗ ਦੱਸੋ।
ਵਿੰਟਰ ਲਵ ਦੀ ਦੱਸਾਂ, ਵਿੰਟਰ ਲਵ ਚ ਪਤਾ ਕੀ ਹੁੰਦਾ।
ਹੂੰ-ਹੂੰ।
ਮਤਲਬ ਦੋ ਭਰਾ ਹੁੰਦੇ ਨੇ, ਦੋ ਭੈਣਾਂ ਹੁੰਦੀਆਂ ਨੇ। ਠੀਕ ਆ ਦੋ ਭੈਣਾਂ ਹੀ ਹੁੰਦੀਆਂ ਮਤਲਬ। ਭਰਾ ਤਾਂ ਸਗੇ ਹੁੰਦੇ ਨੇ, ਭੈਣਾਂ ਕਜ਼ਨ ਹੁੰਦੀਆਂ ਨੇ, ਠੀਕ ਆ। ਤੇ ਜਿਹੜਾ ਉਹ ਜਿਹੜਾ ਵੱਡਾ ਭਰਾ ਹੁੰਦਾ, ਹਨਾ। ਉਹਨੂੰ ਮਤਲਬ ਵੱਡੀ ਭੈਣ ਨਾਲ ਪਿਆਰ ਹੋ ਜਾਂਦਾ। ਜਿਹੜਾ ਛੋਟਾ ਭਰਾ ਹੁੰਦਾ ਛੋਟੀ ਭੈਣ ਉਹ ਦੋਨੇ ਆਪਸ ਰਿਲੇਸ਼ਨ' ਚ ਹੁੰਦੇ ਆ। ਪਰ ਜਿਹੜੀ ਵੱਡੀ ਭੈਣ ਹੁੰਦੀ ਆ ਹਨਾ ਉਹਦਾ ਰਿਸ਼ਤਾ ਕਿਤੇ ਹੋਰ ਹੋ ਜਾਂਦਾ। ਤਾਂ ਕਰਕੇ ਉਹਦਾ ਦਿਲ ਟੁੱਟ ਜਾਂਦਾ ਫੇਰ ਉਹ ਇੱਕ ਪਾਕਿਸਤਾਨ ਚ ਜਗ੍ਹਾ ਹੋਣੀ ਵਿੰਟਰ ਲਵ ਕੋਟਜ ਫੇਰ ਉੱਥੇ ਘੁੰਮਣ ਜਾਂਦੇ ਆ ਸਾਰੇ ਜਾਣੇ, ਦੋਨੋ ਭਾਈ ਤੇ ਦੋਨੋ ਭੈਣਾਂ। ਕੋਈ ਇੰਸੀਡੈਂਟ ਨਹੀਂ ਉੱਥੇ ਬਗ ਜਾਂਦੇ ਆ। ਫੇਰ ਉੱਥੇ ਉਹ ਕਾਫੀ ਦਿਨ ਰਹਿ ਕੇ ਆਉਂਦੇ ਆ ਫੇਰ ਜਿਹੜੀ ਉਹ ਫੇਰ ਉਹਨਾਂ ਨੂੰ ਵੱਡੀ ਭੈਣ ਆ ਜਿਹੜੀ ਹਨਾ ਉਹਨੂੰ ਥੋੜਾ ਜਿਹਾ ਪਿਆਰ ਹੋ ਜਾਂਦਾ ਹਨਾ ਮੁੰਡਾ ਉਹਨੂੰ ਪ੍ਰਪੋਜ ਕਰਨ ਲੱਗ ਜਾਂਦਾ ਵ ਭਾਈ ਉਸਨੂੰ। ਪਰ ਉਹਨੂੰ ਪਤਾ ਲੱਗਦਾ ਵੀ ਇਹਦੀ ਤਾਂ ਮੰਗਣੀ ਹੋਈ ਵੀ ਆ ਹਨਾ ਫੇਰ ਉਹ ਤਾਂ ਦਿਲ ਟੁੱਟ ਟੁਟ ਜਾਂਦਾ ਫੇਰ ਉਹ ਮਤਲਬ ਉਦਾਸ ਚ ਹੋ ਜਾਂਦਾ ਉਹ ਕੁੜੀ ਉੱਥੇ ਪਹੁੰਚ ਜਾਂਦੀ ਹੈ। ਜਿੱਥੇ ਉਹਨੇ ਪ੍ਰਪੋਸ ਕਰਨਾ ਹੁੰਦਾ ਫੇਰ ਕੁੜੀ ਵੇਟ ਰਹੀ ਜਾਂਦੀ ਆ। ਉਹ ਮੰਨਦਾ ਨੀ ਫੇਰ ਕੁੜੀ ਦਾ ਵੀ ਦਿਲ ਟੁਟ ਜਾਂਦਾ ਤਾਂ ਕਰਕੇ ਫੇਰ ਉਹ ਜਦੋਂ ਵਾਪਿਸ ਆ ਰਹੇ ਹੁੰਦੇ ਆ ਕੁੜੀ ਖਾਈ 'ਚ ਗਿਰ ਜਾਂਦੀ ਆ। ਕੁੜੀ ਦੀ ਮਤਲਬ ਚਾਹ ਸੱਟ ਲੱਗ ਜਾਂਦੀ ਆ ਫਿਰ ਉਹ ਮੁੰਡੇ ਨੂੰ ਅਹ ਮੁੰਡੇ ਤੋਂ ਨਫ਼ਰਤ ਕਰਨ ਲੱਗ ਜਾਂਦੀ ਉਹਦੇ ਵੱਡੇ ਭਾਈ ਤੋਂ ਮੁੰਡੇ ਤੇ
ਹ।
ਅ ਵੀ ਤੇਰੇ ਕਰਕੇ ਮੇਰਾ ਇੰਨਾ ਉਹ ਹੋ ਗਿਆ ਨੁਕਸਾਨ ਹੋ ਗਿਆ ਫੇਰ ਉਹ ਹੁਣ ਜਿਹੜਾ ਛੋਟਾ ਭਾਈਆ ਹਨਾ ਉਹ ਉਸਦੀ ਛੋਟੀ ਭੈਣ ਦੇ ਘਰੇ ਰਿਸ਼ਤਾ ਲੈ ਕੇ ਆਇਆ ਹੋਇਆ।
ਅੱਛਾ, ਹੁਣ ਰਿਸ਼ਤਾ ਲੈ ਕੇ ਆਇਆ ਹੋਇਆ ਫ਼ਿਰ ਉਹ ਪਛਾਣੇਗੀ ਨਹੀਂ?
ਇਹ ਐਂ ਤਾਂ ਜਾਣਦੇ ਨੇ ਉਹ ਵੀ ਉਹਦਾ ਭਾਈ ਹੈ।
ਹਮ -ਹਮ।
ਪਰ ਉਹ ਕਹਿੰਦੀ ਹੈ ਵੀ ਮੈਂ ਚੱਲ ਸਭ ਮੇਰਾ ਤਾਂ ਨਹੀਂ ਹੋ ਸਕੇਗਾ ਕਹਿੰਦੀ ਤੂੰ ਕਰਾ ਲੈ ਓਦੇ ਛੋਟੇ ਛੋਟੇ ਭਾਈ ਨਾਲ, ਹਮ
ਕਿਆ ਕੌਂਫੀਡੈਂਸ
ਹਮ, ਤੇ ਜਿਹੜਾ ਦੂਜਾ ਹਮਰਾਹੀ ਆ, ਹਨਾ। ਉਹਦੇ ਵਿੱਚ ਹੁੰਦਾ ਵੀ ਇੱਕ ਮੁੰਡਾ- ਕੁੜੀ ਹੁੰਦੇ ਨੇ। ਮਤਲਬ ਇਹ ਜਿਹੜੀ ਕੁੜੀ ਹੁੰਦੀ ਆ ਨਾ ਉਹ ਡਾਕਟਰ ਹੁੰਦੀ ਆ ਉਹਦੀ ਮੰਮੀ ਦੀ ਬਿੱਗ ਕੈਫੇ ਹੁੰਦਾ ਉਹਦੀ ਮੰਮੀ ਦਾ। ਉਹਦੀ ਮੰਮੀ ਬਿਮਾਰ ਹੁੰਦੀ ਆ। ਹਮ, ਤੇ ਓਦੀ ਮੰਮੀ ਦੀ ਜਦੋ ਡੈਥ ਹੋ ਜਾਂਦੀ ਹੈ, ਹਨਾ। ਉਹ ਮੁੰਡਾ ਉਹਦੀ ਮੰਮੀ ਦਾ ਫਰੈਂਡ ਹੁੰਦਾ। ਫੇਰ ਮੁੰਡਾ ਉਹਦੇ ਘਰੇ ਆਉਂਦਾ ਉਹਦੀ ਮਤਲਬ ਹੈਲਪ ਵਗੈਰਾ ਕਰਦਾ ਕਿਉਂਕਿ ਉਸ ਕੁੜੀ ਦਾ ਹੋਰ ਕੋਈ ਨੀ ਸੀ ਦੁਨੀਆਂ ਤੇ ਉਹਦੀ ਮੰਮੀ ਤੋਂ ਬੀਨਾ ਉਹਦੀ ਮੰਮੀ ਦੀ ਡੈਥ ਹੋ ਜਾਂਦੀ ਹੈ ਫੇਰ ਉਹ ਮੁੰਡਾ -ਕੁੜੀ ਦੀ ਆਪਸ ਚ ਗੱਲਬਾਤ ਹੋ ਜਾਂਦੀ ਉਹਨਾਂ ਨੂੰ ਪਿਆਰ ਹੋ ਜਾਂਦਾ, ਉਹਨਾਂ ਦਾ ਵਿਆਹ ਹੋ ਜਾਂਦਾ। ਅ ਉਸ ਕੁੜੀ ਜਿਹੂੰ ਮੁੰਡਾ ਹੁੰਦਾ ਨਾ ਵਿਆਹ ਤੋਂ ਬਾਅਦ ਪਤਾ ਲੱਗਦਾ ਮੁੰਡੇ ਨੂੰ ਹਾਰਟ ਪ੍ਰੋਬਲਮ ਹੈ ਤੇ ਜਦੋਂ ਹਾਰਟ ਪ੍ਰੋਬਲਮ ਹੈ ਉਹਦਾ ਉਹ ਨੈਗੇਟਿਵ ਪਤਾ ਨੀ ਬਲੱਡ ਗਰੁਪ ਹੁੰਦਾ ਹੈ ਤਾਂ। ਉਹ ਕੁੜੀ ਦਾ ਵੀ ਉਹੀ ਹੁੰਦਾ ਤਾਂ ਜਿਹੜਾ ਮੁੰਡੇ ਦਾ ਡੈਡੀ ਹੁੰਦਾ ਹਨਾ, ਉਹ ਬਹੁਤ ਅਮੀਰ ਹੁੰਦਾ। ਉਹ ਦੇ ਮੁੰਡੇ ਨਾਲ ਨਾ ਬਹੁਤ ਪਿਆਰ ਹੁੰਦਾ। ਤੇ ਉਹ ਆਪਦੇ ਨੂੰਹ ਨੂੰ ਨਾ ਮਾਰ ਕੇ ਉਹਦਾ ਦਿਲ ਕੱਢ ਕੇ ਆਪਦੇ ਮੁੰਡੇ ਚ ਟਰਾਂਸਪਲਾਂਟ ਕਰਵਾ ਲੈਂਦਾ।
ਹਾਂ। ਤਾਂ ਹੈ ਨਾ। ਫਿਰ ਤੋਂ ਗਿਣਨਾ ਔਖਾ। ਚ ਐੱਡ ਏ ਫਿਰ।
ਕੁੜੀਆਂ ਨਾ ਉਹਦੀ ਨਾ ਇੱਕ ਜੁੜਵਾ ਭੈਣ ਹੁੰਦੀ ਆ। ਉਹ ਟਰਕੀ 'ਚ ਰਹਿੰਦੀ ਸੀ ਉਹ ਫਿਰ ਉਹਦੀ ਐਂਟਰੀ ਹੁੰਦੀ ਆ। ਫੇਰ ਉਹ ਸਾਰਿਆਂ ਤੋਂ ਬਦਲਾ ਲੈਂਦੀ ਆ ਆਪਦੀ ਭੈਣ ਦਾ।
ਬਲ ਕਿ।
ਹਾਂ ਟੱਕੀ ਰਹਿੰਦੀ ਸੀ ਉਹਦੀ ਸ ਮਤਲਬ ਜੁੜਵਾ ਭੈਣ ਤੇ ਫੇਰ ਉਹ। ਕੀ ਕਹਿੰਦੇ ਆ ਆਉਂਦੀਆ ਪਾਕਿਸਤਾਨ ਵਾਪਿਸ। ਫੇਰ ਉਹ ਆਪਦੇ ਭਰਾ ਦਾ ਬਦਲਾ ਲੈਂਦੀ ਆ ਸਾਰਿਆਂ ਤੇ ਭੈਣ ਦਾ ਬਦਲਾ ਲੈਂਦੀ ਆ ਸਾਰਿਆਂ ਤੋਂ।
ਅੱਛਾ।
ਹਮ ਫੇਰ ਇੰਟਰਸਟਿੰਗ ਹੋ ਜਾਂਦਾ ਇਹ ਨਾਟਕ ਹੋਰ ਵੀ।
ਹਜੇ ਚੱਲ ਰਿਹਾ ਤੇਰੇ ਕੋਲ ਯ ਖਤਮ ਹੋ ਗਿਆ।
ਨੌ ਨੌ। ਇਹ ਤਾਂ ਚੱਲ ਰਿਆ।
ਮੈਂ ਤਾਂ ਉਹੀ ਦੇਖਿਆਾ ਤਾਂ ਜਿਹੜਾ ਤੈਨੂੰ ਇੱਕ ਵਾਰੀ ਮੈਨੂੰ ਦੇਖਿਆ ਮੀ ਤੇ ਮੁਹੱਬਤ ਦਾ।
ਹਮ।
ਉਹ ਬਹੁਗਾ ਦਾ ਹਨਾ ਦਰਵਾਜਾ ਤਾਂ ਲਾ ਦੇਦੇ। ਹਾ ਇਹ ਬਲਾਈ ਤੇ
ਕੀ ਹੋ ਗਿਆ
ਫ ਚ ਰੋ ਇਹ ਠੀਕ ਆ ਹਾਂ ਹੋਰ ਗੱਲ
ਹੋਗਾ ਤਾਂ
ਏ ਸੀ ਭਗਵਾਨ
ਅੱਛਾ
ਹਮ ਹਮ
ਮੇਮ ਸੀ ਮੁਹੱਬਤ ਕਦਾ ਸੀ ਜ ਥੋੜਾ ਜਿਹਾ ਕੇਤਾ ਸੀਨੂੰ ਮੈਂ ਭੁੱਲ ਜਾ ਮੈਂ ਇੰਨੇ ਪ
ਉਸਦੇ ਵਿੱਚ ਜਿਹੜੀ ਉਹ ਹੋ ਸ਼ਰਾਰਤਨ ਜੀ ਹੋ ਉਸਦਾ ਨਾਮ ਕਿਆ ਹੋ ਯਾਰ ਮੈਂ ਭੁੱਲ ਗਈ ਨਾਮ ਮੈਂ ਮੀਂਵੇ ਹੋਆ
ਉਸਕਾ ਮਤਲਬ ਜਿਹੜਾ ਹਮ ਜੇਕਹ ਨਾ ਉਸ ਵਿਆਹ ਹੋ ਉਸ ਕੋਈ ਭਾਈ ਕਾ ਮੁੰਡਾ ਹੋਣਾ
ਖੜੂਰ ਜਾ ਉਹਆ ਉਹ
ਹਾਂ ਹਾਂ ਠੀਕ ਹੈ ਠੀਕ ਹੈ ਠੀਕ ਆ ਗਿਆ ਯਾਦ ਆ ਗਿਆ ਯਾਦ ਕੁੜੀ ਸ਼ਰਾਰਤੀ ਜੀ ਹੋ
ਹਾਂ ਕੁੜੀ ਸ਼ਰਾਰਤੀ ਜੀ ਉਹ ਉਸ ਫਿਸ ਚ ਕੰਮ ਕਰਾ
ਹਮ ਹਮ ਹ ਠੀਕ ਆ ਉਹ ਜਿਹੜਾ ਬੰਦਾ ਹੋਆ ਹਨਾ ਉਸ ਭਾਈ ਕਾ ਮੁੰਡਾ ਹੋ ਜਿਹਨੂੰ ਆਪਣਾ ਪਾ ਜੇ ਜਿਸ ਉਹ ਬਾਬ ਬਣ ਕੇ ਉਸਨੂੰ ਪਾਲ ਰਿਹਾ ਹੋਗਾ
ਹਾਂ ਹਾਂ ਕੁਛ ਇਸ ਤਰ੍ਹਾਂ ਦਾ ਸੀਨ ਮੈਂ ਤੇਰੇ ਕੋਲ ਹੀ ਦੇਖੀਏ ਜਲਮੰਦਰ ਕੋਲ ਰਹਿਣਾ ਹੀ ਸੀ
ਹਾਂ ਹਾਂ ਠੀਕ ਆ ਠੀਕ ਠੀਕ ਆ
ਤੇ ਇੱਕ ਹੋਰ ਦੇਖਿਆ ਤਾਂ ਆਪਾਂ ਨੇ ਐਫ ਦੇ ਨਾਮ
ਕੀ ਦੇਖ ਲਏ ਹੁਣੇ ਇੰਨੇ ਜ਼ਿਆਦੇ ਨੀ ਰਹਿੰਦੇ
ਫਲਕ-ਫਲਕ ਵਾਲਾ ਦੇਖਿਆ ਤਾਂ ਪਤਾ ਨੀ ਕਿਹੜਾ ਤਾ? ਉਹ ਵੀ ਘੰਟਾ ਤਾ, ਉਹੀ! ਕੁੜੀ ਜਿਹੜੀ ਮੀਮ ਸੇ ਮੁਹੱਬਤ ਚ ਕੁੜੀ ਦੀ, ਉਹੀ ਕੁੜੀ, ਉਸਦੇ ਵਿੱਚ ਸੀ ਪਾਕਿਸਤਾਨੀ
ਮੈਨੂੰ ਤਾਂ ਯਾਦ ਈ ਨੀ।
ਕੁ ਯਾਦ ਨਹੀਂ ਤੈਨੂੰ।
ਇੰਨੇ ਤਾਂ ਦੇਖ ਲਏ ਮੰਨੇ, ਵੀ-ਤੀ ਦੇਖ ਲਏ ਹੁਣੇ ਕੁਛ ਨੀ ਯਾਦ ਮੈਨੂੰ
ਹਮ ਜ਼ਿਆਦਾ ਪਹਿਲਾਂ ਵੀ ਜਿਹਨੂੰ ਬੈਨ ਹੋ ਗਏ ਤੇ ਇਹ।
ਹਾਂ! ਉਹ ਲੜਾਈ ਪੈ ਗਈ ਸੀ ਨਾ।
ਹਮ! ਹੁਣ ਫੇਰ ਚਲਾ ਤੇ।
ਹਮ ਵਧੀਆ ਚਲਾ ਤੇ, ਮੈਂ ਤਾਂ ਜੀ ਨੀ ਲੱਗਿਆ ਤਾ।
ਅੱਛਾ ਕੱਲ ਕਿੰਨੇ ਵਜੇ ਆਏਗੀ
ਕਿਉਂਕਿ ਫੇਿਰ ਮੋਸਟਲੀ ਨਾ ਜਿਹੜੀ ਉਹ ਡਰਾਮੇ ਆ ਉਹ ਸਾਰੀ ਇੰਡੀਆ ਦੀ ਹੋ ਆ
ਹਾਂ ਇ ਡੀ ਆਈ ਉਹ ਆ
ਫਟੀਸੈਂਟ ਇੰਡੀਅਨ ਹੋ ਆ
ਹਮ ਜਾਂ ਮੋਸਟਲੀ ਇੰਡੀਅਨ ਹੀ ਹੋਵਾਂ ਜ਼ਿਆਦਾਤਰ
ਉਹ ਇੰਡੀਆ ਦੇਖਦੇ ਹੋਣੇ ਹਨ ਕੱਲ ਮ ਉਹੀ ਮੇਰਾ ਤਾਂ ਉਹੀ ਟਾਈਮ ਆ
ਨਾਲੇ ਕਹਿ ਰਹੀ ਹਾਂ ਵੀ ਆਪਾਂ ਦੁਪਹਿਰ ਨੂੰ ਦੇਖ ਲਵਗੇ ਕਲਾਸ ਤੋਂ ਬਾਅਦ
ਅੱਛਾ ਇੰਸਟੀਚਿਊਟ ਤੋਂ ਵਾਪਿਸ ਕਿਨੇ ਵਜੇ ਆਵਾਂਗੀ
ਹਾਂ
ਮੈਂ ਤੋਂ ਘੰਟੇ ਕੀ ਕਲਾਸ ਲਾਵਾਂਗੀ ਆਪਾਂ ਦਸ ਕੁ ਵਜੇ ਆਜਗੇ ਸਵਾ ਕੁ ਦੱਸ ਆ ਜਾਗੇ ਉੱਥੇ ਦੇ
ਕਿਆ
ਕਿਂ ਪੀ ਵੀਾਰ
ਘਰ ਵੀ ਨੀ ਰੱਖਣਾ ਬੇ
ਹਮ ਬਾਦ ਮ ਮੇ ਟਾਈਪਿੰਗ ਹੋ ਤੁਸੀਂ ਵੀ ਐਮ ਐਸ ਵਰਡਗਾ ਕਰਕੇ ਆ ਜਿਓ
ਠੀਕ
ਹਮ ਸਾਢੇ ਕੁ ਦੱਸ ਆ ਜਾਗੇ ਫੇਰ ਪੀ ਵੀ ਆਰ ਬਾਗ ਜਾ ਰ ਵੀ ਅੱਧਾ ਘੰਟਾ ਤੋਂ ਲੱਗ ਜਾਏਗਾ ਫਿਰ ਘਰੇ ਆ ਜਾਂਗੇ।
ਮਤ ਨਾ ਕਰ ਲਾਂ
ਹਮ
ਪਰਸ ਦੇਣਾ ਹੀਈ ਆ ਤਨੇ
ਹਾਂ ਲੈਣਾ। ਜੇ ਤੋਂ ਵਧੀਆ ਮਿਲ ਗਿਆ ਦੇਖੋ ਮੈਂ ਦੇਖਾਂਗੀ ਜੇ ਤ ਉਤਣੀ ਕਿ, ਜਿਸ ਤਰ੍ਹਾਂ ਮੀਸ਼ੋ ਜਾਂ, ਫਲਿੱਪਕਾਰਟ ਪਾਵਾਂ ਜੇ ਫਲਿੱਪਕਾਰਟ ਤੇ, ਮੈਂ ਦੇਖਾਂਗੀ ਜੇ ਪੀ-ਵੀੀ-ਆਰ ਸਸਤੇ ਹੋਏ ਯਾਰ ਵਧੀਆ ਕੁਆਲਿਟੀ ਫਿਰ ਉੱਥੇ ਤੇ ਲਵਾਂਗੀ
ਨਹੀਂ ਕੁਆਲਿਟੀ ਵਧੀਆ ਯਾਰ, ਮੇਰੀ ਮੇਰੀ ਫਰੈਂਡ ਨੇ ਪਹਿਲਾਂ, ਖੁਦ ਕ ਲਿਆ ਤਾਂ, ਫੇਿਰ ਕੱਲ ਆਪਣੀ ਮੰਮੀ ਕ ਲੈ ਕੇ ਗਈ ਆ, ਉਹ ਦੋ ਸਾਲ ਹੋ ਗਏ। ਪਰਸ ਵਾਈਟ ਕਲਰ ਕਾ
ਅੱਛਾ।
ਹੁਣ ਅਪਣੀ ਮੰਮੀ ਗ ਲੈ ਕੇ ਗਈ ਆ ਉਹ, ਤਿੰਨ ਸੌ ਰੁਪਏ ਗਈ ਯਾਰ
ਹਮ ਦੇਖਲਓ ਕੱਲ
ਹਮ
ਹੋਰ ਸੁਣਾਓ?
ਸਮੂ ਨੂੰ ਪੁੱਛਦੀ ਮ ਕਿਹੋਿ ਜੇਹਾ ਲੈੰਗਾ ਕਰਵਾਏਗੀ?
ਦੇਖਿਆਏ
ਵਧ ਨ
ਆਏ ਨਹੀਂ ਹੈਗੀ ਹਜੇ ਤੱਕ।
ਨਾ
ਕੋਲ ਚੱਲ ਰਹੀ ਆ ਮੇਰੀ ਤੇ। ਕੌਣ ਕੌਣ ਗਿਆ ਤਾ?
ਚਾਚੂ, ਡੈਡੀ? ਬਸ।
ਕੁਛ ਨੀ ਪਤਾ ਅਜੇ
ਹੈਂ
ਹੂੰ, ਅੰਬਾਲਾ ਗਏ
ਹੈਂ।
ਕਿੱਥੇ ਗਏ ਆਂ
ਓੱਥੇ ਈ
ਅੱਛਾ, ਮੁੰਡੇ ਕੀ ਫੋਟੋ ਦਿਖਾਈ ਨੀ ਮੈਨੂੰ
ਮੈਨੂੰ ਤਾਂ ਆਪ ਨੇ ਦੇਖੀ।
ਮੰਮੀ ਕਹਿ ਰਹੀ ਮੈਂ ਤੂੰ ਦੇਖਦੀ ਪਤਾ ਨੀ, ਮੰਮੀ ਨੂੰ ਕਿਨੇ ਭੇਜੀ ਆ?
ਮੰਮੀ, ਆ ਗਈ ਤੇਰੀ।
ਨਾ ਗਏ ਇਪ ਤੋਂ ਗਈ ਹੈ ਸਰਵੇ ਕਰਨ
ਹੁਣ ਗਈ ਆ ਸਰਵੇ ਕਰਨ
ਹੋਰ?
ਫਿਰ ਰੋਟੀ ਪਾਣੀ ਕਾ ਕੌਣ ਬਣਾਏਗਾ?
ਤੇ ਆਕਾ ਬਣਾਵਾਂ। ਚੁੱਲ੍ਹੇ ਪੇ ਬਣਾਵਾਂ ਨਾ।
ਹੁਣ ਤਾਂ ਲੇਟ ਖਾਵਾਂ ਸੱਚ
ਹੂੰ, ਅੱਠ ਵੱਜ ਦੇ ਮੈਨੂੰ ਤਾਂ
ਫਿਰ ਕੱਲੀਓ ਬਗ ਜੇਹਾ ਕਿ ਬੀਬੀ ਜੇਹਾ ਨਾਲ
ਨਾ ਬੀਬੀ ਜਾਵੇ ਨਾਲ ਮੰਮੀ ਨੂੰ ਕਿਆ ਪਤਾ ਕਿਸਕਾ ਘਰ ਆ ਬੀਬੀ ਨੂੰ ਤਾਂ ਸਾਰੇ ਪਿੰਡ ਕਾ ਪਤਾ।
ਹੂੰ।
ਮੈਂ ਵੀ ਮੈਂ ਹਜੇ ਬੈਗ ਧੋਣਾ ਤਾਂ ਕੱਲ ਨੂੰ ਧੋਵਾਂਗੀ ਫੇਰ
ਅੱਛਾ, ਜੇ ਸਿੰਮੁ ਕਾ ਰਿਸ਼ਤਾ ਹੋ ਗਿਆ ਮੂੰਗਾ ਮੰਗਣ ਆਜੇਗਾ ਫੇਰ ਮੈਂ ਮੰਮਾ ਦਾ ਅਨਾਰਕਲੀ ਸੂਟ ਪਾਵਾਂਗੀ ਸੋਹਣਾ ਜਾ, ਤੇਆਰ ਹੋਕਾ
ਕੋਈ ਨਾ ਮੇਕਅੱਪ ਕਰਦਾਂਗੇ ਤੇਰਾ
ਮੈਂ ਨੀ ਕਰਾਂਦੀ। ਮੇਕਅੱਪ ਮੂਕਅੱਪ ਮੇਰਾ ਸੂਟ ਨੀ ਕਰਦਾ ਹੈਗਾ। ਮੈਂ ਤੇ ਏਲੀਅਨ ਬਣਦੀਆ ਪਤਾ ਕਿਸ ਵਰਗੀ ਲੱਗੈ ਮੇਕਅਪ ਕਰਾਕੇ
ਹਿਤਰਾ ਕੀ ਆਰਤੀ ਵੀ ਲੱਗ ਰਈ ਥੀ।
ਓ ਪੀ ਓ ਤੋ ਹੋਵੈ ਓ ਚੀਜ ਜੇ ਆਪਾ ਫਾਊਂਡੇਸ਼ਨ ਨਾ ਯੂਜ ਕਰੀਏ
ਹੂੰ।
ਫੇਰ ਉਸ ਚ ਥੋੜੀ ਨਾ ਹੋਆ
ਤਾਈ ਤਾ ਓਸਨੂੰ ਮੇਕੱਅਪ ਈ ਨੀ ਕਰਨਾ ਆਇਆ।
ਓਨੂੰ ਮੇਕਅੱਪ ਨੀ ਕਰਨਾ ਆਇਆ। ਮੇਕਅੱਪ ਤਾ ਬਹੁਤ ਵਧੀਆ ਹੋਵੈ। ਯਾਰ ਬੰਦੇ ਕੀ ਲੁਕ ਈ ਚੇਂਜ ਹੋਜੇ ਆ
ਮੈ ਤੇ ਬਸ ਇੱਕ ਵਾਰੀ ਕਰਾਇਆ ਮੈਂ ਜ਼ਿੰਦਗੀ ਮੇ ਉਸੇ ਤੇ ਨਾ ਮੈਂ ਸੋਚ ਨਾ ਮੈਂ ਕਰਾਵਾਂਗੀ, ਨਾ ਮੈਂ ਕਰਦੀ
ਪੱਟੀ ਮੇਸ ਕਰਤੀ, ਜੀ ਹਟਾਤਾ
ਜੇ ਮੈ ਮੇਰੇ ਵਿਆਹ ਨੂੰ ਕਰਾਵਾਂ ਕੇ ਨਾ
ਕਰਾਲੀ ਕੁਛ ਨੀ ਹੁੰਦਾ ਹੈਗਾ। ਚਲੋ ਠੀਕ ਆ ਕਰਦੇ ਆਂ। ਸਸਰੀ ਕਾਲ।
ਜੀ ਓਕੇ। ਅਸੀ